ਹਾਂਜੀ
ਸ਼ਸ਼੍ਰੀ ਅਕਾਲ ਜੀ, ਹਾਂਜੀ ਹੋਰ ਕੀ ਹਾਲ ਚਾਲ ਏ।
ਵਦੀਆ ਤੁਸੀਂ ਸੁਨਾਓ ਠੀਕ ਓ?
ਹਾਂਜੀ-ਹਾਂਜੀ, ਵਦੀਆ-ਵਦੀਆ ਹੋਰ ਕੀ ਕਰਦੇ ਪਏ ਸੀ?
ਬਸ ਬੈਠੀ ਹੋਈ ਸੀ ਫ੍ਰੀ ਹੋਈ ਆ ਕੰਮ ਕਾਰ ਕਰਕੇ ਅਪਨੇ ਘਰ ਦਾ ਹੋਰ, ਹਾਂ ਐਹੀ ਟੈਮ ਮਿਲਦਾ ਐ ਗੱਲ ਕਰਨ ਦਾ ਮੈਂ ਕੇਆ ਚੱਲ ਮਿਲਾਵਾਂ ਫੋਨ।
ਹਾਂਜੀ-ਹਾਂਜੀ, ਮੈਂ ਵੀ ਤੁਆਨੂੰ ਬੜੇ ਦਿਨਾਂ ਤੋਂ ਹਾਂਜੀ-ਹਾਂਜੀ
ਮੈਂ ਐ ਕੈ ਰੀ ਸੀ, ਅਹ ਗੱਲ ਕਰਦੇ ਕਰਦੇ ਕਈ ਵਾਰ ਅਸੀਂ ਭੁੱਲ ਜਾਂਨੇ ਕੀ ਗੱਲ ਕਰਨੀ ਐ।
ਹਾਂਜੀ-ਹਾਂਜੀ, ਓ ਤੇ ਹੈ ਈ ਐ।
ਹਾਂ, ਮੈਂ ਕੈ ਰੀ ਸੀ ਕਿ ਐ ਤੁਸੀ ਸਿਲਾਈ ਕਰ ਲੈਂਦੇ ਓ।
ਹਾਂਜੀ-ਹਾਂਜੀ ਕਰ ਲੈਂਨੇ ਅਸੀਂ।
ਅੱਛਾ ਤੇ ਘਰ ਦੇ ਈ ਕਰਦੇ ਓ ਯਾ ਬਾਰ ਦੀ ਵੀ ਕਰਦੇ ਓ?
ਹਾਂਜੀ ਬਾਰ ਵੀ ਕੋਈ ਆ ਜਾਏ ਤੇ ਬਾਰ ਦੀ ਵੀ ਕਰ ਲੈਂਨੇ ਅਸੀਂ। ਕੋਈ ਮਨਾ ਨੀ ਕਰਦੇ।
ਅੱਛਾ।
ਹਾਂਜੀ, ਹੋਰ ਸਭ ਵਧੀਆ।
ਬਸ ਨਾਸ਼ਤਾ ਪਾਨੀ ਕਰ ਲੇਆ?
ਹਾਂਜੀ-ਹਾਂਜੀ ਨਾਸ਼ਤਾ ਹੋ ਗਯਾ ਸਾਡਾ। ਸਾਡਾ ਜਲੀ ਹੋ ਜਾਂਦਾ ਐ, ਏਨਾਂ ਨੇ ਜੋਬ ਤੇ ਜਾਨਾ ਹੁੰਦਾ ਐ ਤੇ ਫੇਰ ਅਸੀਂ ਜਲੀ ਕਰ ਲੈਂਨੇ ਆ।
ਅੱਛਾ, ਹਾਂ ਮੈਂ ਵੀ ਬੈਡ ਪਕੌੜੇ ਬਨਾਏ ਸੀ। ਮੈਂ ਕੇਆ ਚੱਲ ਬ੍ਰੈਡ ਪਕੌੜੇ ਖਾਈਏ ਅੱਜ ਬਨਾ ਕੇ, ਬੜੇ ਦਿਨ ਹੋ ਗਏ ਖਾ ਧੇ ਨੀ ਬ੍ਰੈਡ ਪਕੌੜੇ ਨਾਸ਼ਤੇ ਚ। ਤੇ ਹੋਰ ਤੁਆਡੇ ਓਥੇ ਦਾ ਮੌਸਮ ਕੇਹੋ ਜਾ ਐ?
ਸਾਡੇ ਇੱਥੇ ਦਾ ਮੌਸਮ ਤੇ ਬੋਹਤ ਵਦੀਆ ਜੇ ਅੱਜ ਤੇ ਬਰਸਾਤੀ ਮੌਸਮ ਸਮ ਬਨੇਆ ਦਾ ਐ, ਪਰ ਬਰਸਾਤ ਆ ਨੀ ਰਈ ਮੌਸਮ ਫੁਲ ਐ ਜਿਸ ਤਰਾਂ ਬੋਹਤ ਸੁੰਦਰ ਐ ਮੌਸਮ।
ਅੱਛਾ, ਸਾਡੇ ਵੀ ਏਥੇ ਝਾੜ ਹੋਏਆ ਦਾ ਐ, ਹਵਾ ਚੱਲ ਰੀ ਏ। ਮਗਰ ਬਾਰਿਸ਼ ਆਨਾ ਦਾ ਨਾਂ ਨੀ ਲੈ ਰੀ, ਸਵੇਰੇ ਦੋ ਕੰਨੀਆਂ ਪਈਆਂ ਨੇ। ਹੈਂ, ਤੇ ਬੰਦ ਹੋ ਗਯਾ ਫੇਰ।
ਅੱਛਾ।
ਦੋ ਕਨੀਆਂ ਪਈਆਂ ਤੇ ਗਰਮੀ ਸਗੋਂ ਜਾਦਾ ਹੋ ਜਾਂਦੀ ਏ।
ਨਈ ਸਾਡੇ ਏਥੇ ਬਰਸਾਤ ਤੇ ਨੀ ਆਈ ਉਂਝ ਮੌਸਮ ਬਰਸਾਤੀ ਬਨੇਆ ਦਾ ਐ, ਬੱਦਲ ਬਨੇਆ ਦਾ ਐ। ਤੇ ਬਰਸਾਤ ਆਈ ਨੀ ਤੇ ਠੰਡਾ ਈ ਏ ਅਜੇ ਤੱਕ ਮੌਸਮ ਸਾਡਾ ਕੱਲ ਦਾ ਈ ਠੰਡਾ ਐ ਐਥੇ ਮੌਸਮ, ਕੱਲ ਵੀ ਐਸੇ ਈ ਸੀ
ਹੋਰ ਬਚ ਹੋਰ
ਹਾਂਜੀ, ਮੇਰੇ ਦੋ ਬੇਟਾ-ਬੇਟੀ ਐ, ਬੇਟਾ ਬੇਟੀ ਐ।
ਅੱਛਾ। ਅੱਛਾ, ਹੂੰ ਹਾਂਜੀ ਮੇਰੇ ਆ ਮੇਰੇ ਦੋ ਬੇਟੀਆਂ, ਇੱਕ ਬੇਟਾ ਐ ਮੇਰਾ।
ਅੱਛਾ-ਅੱਛਾ।
ਕਾਫੀ, ਮੇਰੇ ਬੱਚੇ ਵੱਡ-ਵੱਡੇ ਹੋ ਗੇ ਨੇ, ਵੱਡੇ ਹੋ ਗੇ ਨੇ, ਹੁਨ ਤੇ ਮੇਰੇ ਵਿਆਨਾ ਜੋਗੇਂ ਹੁਨ।
ਹਾਂ
ਚੇ ਦੋਵੇਂ ਛੋਟੇ ਆ ਇੱਕ ਏਠਥ ਵਿੱਚ ਪੜ੍ਹਦਾ ਹੈ ਬੇਟਾ ਤੇ ਬੇਟੀ ਸਿਕਸ ਵਿੱਚ ਐ
ਅੱਛਾ ਮੇਰੀ ਇੱਕ ਕੋਲੇਜ ਜਾਂਦੀ ਹੈ ਇੱਕ ਟਵੈਲਥ ਵਿੱਚ ਹੈਗੀ ਹੈ ਬਸ ਹੁਣ ਜਿਹੜੀ ਸਭ ਤੋਂ ਛੋਟੀ ਉਹ ਸੈਵਨਥ ਚ ਹੈ ਦੋ ਬੱਚੇ ਮੇਰੇ ਹਾਂ
ਹਾਂ ਦੋ ਤਿੰਨ ਸਾਲਾਂ ਨੂੰ ਉਹਨਾਂ ਦਾ ਵਿਆਹ ਕਰਨਾ ਪਏਗਾ
ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਆਵਾਜ਼ ਸਮਝ ਨਹੀ ਆਈ ਕੀ ਕਿਹਾ ਤੁਸੀ
ਵੀਰ ਜੀ ਕੀ ਕਰਦੇ ਨੇ ਹੈਲੋ
ਹਾਂਜੀ ਹਾਂਜੀ ਹਾਂਜੀ
ਵੀਰ ਜੀ ਕੀ ਕਰਦੇ ਨੇ ਕੀ ਕੰਮ ਕਰਦੇ ਨੇ
ਸਾਡੇ ਏਹਨਾਂ ਦਾ ਇਲੈਕਟ੍ਰੋਨਿਕ ਦਾ ਕੰਮ ਹੈ ਬਿਜਲੀ ਦਾ
ਅੱਛਾ ਸਾਡੇ ਇੱਥੇ ਬਿਜਲੀ ਤਾਂ ਬਹੁਤ ਤੰਗ ਕਰਦੀ ਆ ਇੱਕ ਤਿੰਨ ਦਿਨ ਤੇ ਪਿੱਛੇ ਆਈ ਨੀ ਬਿਜਲੀ ਟਰਾਂਸਫਾਰਮ ਫੁਕ ਗਿਆ ਸੀ ਤੇ ਹੁਣ ਜਾਣਸ ਸਹੀ ਹੋਇਆ ਵੇ ਬਿਜਲੀ ਦਿਹਾੜੀ ਦੀ ਤਿੰਨ ਵਾਰ ਲੈ ਲੈਂਦੇ ਨੇ ਛੱਡਦੇ ਹੀ ਨੀ ਬਿਜਲੀ ਤੇ ਉਤੋਂ ਗਰਮੀ ਏਨੀ ਹੈ
ਹਾਂਜੀ ਹਾਂਜੀ ਉਹ ਤੇ ਹੈ ਹੀ ਐ ਕੁੱਛ ਮੀਂਹ ਆ ਜਾਂਦਾ ਫੇਰ ਉਸ ਤੋਂ ਬਾਅਦ ਧੁੱਪ ਨਿਕਲਦੀ ਏ ਉਦੋਂ ਫਿਰ ਜ਼ਿਆਦਾ ਗਰਮੀ ਲੱਗਦੀ ਹੈ
ਅਹ ਕਿ ਨਾਮ ਜਦੋਂ ਪਿੱਛੇ ਮੀਂਹ ਆਏ ਨਾ ਬਹੁਤ ਜ਼ਿਆਦਾ ਪਿੱਛੇ ਬੜੇ ਜਿਆਦਾ ਮੀਂਹ ਆਏ ਨੇ ਤੇ ਦੋ ਦਿਨ ਤਿੰਨ ਦਿਨ ਮੀਹ ਲੱਗਾ ਰਿਹਾ ਵੇ ਤੇ ਇੱਥੇ ਤੇ ਟਰਾਂਸਫਾਰਮ ਫੂਕ ਗਿਆ ਤੇ ਤਿੰਨ ਦਿਨ ਲੈਟ ਗੈਪ ਰਹੀ ਹੈ ਤੇ ਬੜੀ ਦਿੱਕ ਕਤ ਹੋਈ ਸੀ ਇੱਥੇ
ਅੱਛਾ ਅੱਛਾ ਹਾਂ ਉਹ ਤੇ ਹੈ ਹੀ ਹੈ ਹੋਰ
ਕੂਲੋਂ ਕਦੋਂ ਆਣੇ ਨੇ
ਸਾਡੇ ਬੱਚੇ ਦੋ ਵਜੇ ਆਣਗੇ ਉਹਨਾਂ ਦੀ ਦੋ ਵਜੇ ਛੁੱਟੀ ਹੁੰਦੀ ਹੈ
ਅੱਛਾ ਦੋ ਵਜੇ ਛੁੱਟੀ ਹੋ ਜੂ ਗੀ ਹਾਂ ਮੇਰੀ ਵੀ ਗੁੜੀਆ ਦੋ ਵਜੇ ਆ ਜੇਗੀ ਇੱਕੋ ਗੁੜੀਆ ਜਾਂਦੀ ਐ ਸਕੂਲ ਬਾਕੀ ਤੇ ਘਰ ਹੀ ਰਹਿੰਦੇ ਨੇ
ਅੱਛਾ ਅੱਛਾ ਅੱਛਾ ਅੱਛਾ ਕੋਲੇਜ ਜਾਂਦੇ ਹੋਣੇ ਨਾ
ਹਾਂ ਕੋਲੇਜ ਕੋਲੇਜ ਜਾਂਦੇ ਛੁੱਟੀਆਂ ਪਈਦੀਆਂ ਕੋਲੇਜ ਦੀਆਂ
ਹਾਂਜੀ ਹਾਂਜੀ ਹਾਂ ਸਾਡੇ ਅੱਛਾ ਅੱਛਾ ਇਹਦੇ ਖੁੱਲੇ ਨੀ ਨਾ ਹੋਣੇ ਕੋਲੇਜ
ਹਾਂ ਹਜੇ ਹੁਣ ਖੁੱਲਣਗੇ ਵੀ ਅੱਜ ਵੀਹ ਤਰੀਕ ਹੋ ਗਈ ਏ ਨਾ ਤੇ ਵੀਹ ਤਰੀਕ ਦੇ ਬਾਅਦ ਏ ਤੀਹ ਤਰੀਕ ਪਤਾ ਨੀ ਅਠਾਈ ਤਰੀਕ ਖੁੱਲ੍ਹਣੇ ਹੈ ਹੁਣ ਕੋਲੇਜ
ਅੱਛਾ ਅੱਛਾ ਹਾਂਜੀ ਹਾਂਜੀ ਸਾਡੇ ਵੀ ਇੱਥੇ ਮੇਰੀ ਜਠਾਣੀ ਦਾ ਬੇ ਟਾ ਹੈ ਨਾ ਉਹਦੇ ਵੀ ਵੀਰਵਾਰ ਖੁੱਲਣਾ ਕੋਲੇਜ
ਅੱਛਾ ਹਾਂ ਕੋਲੇਜ ਦੀਆ ਬੜੀਆਂ ਲੰਬੀਆਂ ਛੁੱਟੀਆਂ ਪਾ ਛੱਡੀਆਂ ਇਹਨਾਂ ਨੇ ਇੱਕ ਤੇ ਬੱਚੇ ਸਾਰਾ ਦਿਨ ਮੋਬਾਇਲ ਚ ਵੜੇ ਰਹਿੰਦੇ ਨੇ ਹੈਂ ਕੋਈ ਕੰਮ ਨੀ ਕੋਈ ਕਾਰ ਨੀਂ। ਕੰਮ ਕੈਅ ਦੋ ਤੇ ਚਿੜਚਿੜੇ ਹੋ ਜਾਂਦੇ ਨੇ।
ਹਾਂਜੀ -ਹਾਂਜੀ ਉਹ ਤੇ ਹੈ ਈ ਐ। ਬਸ ਐਂਜ ਈ ਏ ਬੱਚਿਆਂ ਨੂੰ ਕਹਿ ਈ ਨੀ ਸਕਦੇ। ਬੱਚਿਆਂ ਨੂੰ ਕਹੋ ਤੇ ਕਹਿਣਗੇ ਤੁਹਾਨੂੰ ਕੀ ਐ ਐਂਜ ਈ
ਤੁਹਾਨੂੰ ਕੀ ਏ, ਮੈਂ ਆਪੇ ਕਰ ਲਾਂਗੀ। ਹਾਂ ਮੈਂ ਆਪੇ ਕਰ ਲਾਗਾ ਐਂਜ ਈ ਕਰਦੇ ਨੇ।
ਚਚ ਕੋਈ ਤਾਂ ਮੋਬਾ
ਬਈ, ਐਂ ਮੋਬਾਇਲਾਂ ਦਾ ਬੇੜਾ ਗਰਕ ਹੋਇਆ ਦਾ ਵੇ। ਆਹ, ਮੇਰੀ ਗੱਲ ਕਰਨ ਦਾ ਤਰੀ ਕਾ ਤੇ ਨਹੀ ਤੁਹਾਨੂੰ ਭੈੜਾ ਲੱਗ ਰਿਹਾ।
ਨਹੀਂ-ਨਹੀਂ, ਸਾਡੀ ਪੰਜਾਬੀ ਬੋਲੀ ਹੈ ਈ ਇਹੋ ਜੀ ਏ। ਕੀ ਕਰੀਏ, ਹਾਂਜੀ।
ਹਾਂਜੀ ਹੂੰਜੀ ਕਰਕੇ ਗੱਲ ਕਰਨ ਵਾਲੀਆਂ ਚ ਹੈ, ਹੈ ਨੀ ਆਂ। ਮੈਂ ਤੇ ਸਿੱਧਾ ਤਾੜ ਮਾਰਦੀ ਆ ਗੱਲ। ਹਾਂ, ਮੈਨੂੰ ਤੇ ਆਂਦਾ ਨੀ ਹਾਂਜੀ, ਤੁਸੀਂ ਕੀ ਕਰ ਰਹੇ ਓ ਕੀ-ਕੀ, ਹਾਂ ਭੈਣ ਤੂੰ ਕੀ ਕਰਦੀ ਪਈਯੇ ਸੁਣਾ
ਜੀ ਉਹ ਤੇ ਹੈ ਈ ਐ ਵੇਖੋ ਜੀ।
ਜਦੋਂ ਮੇਰੀ ਭੈਣ ਦਾ ਕੋਈ ਫੋਨ ਹਾਂ, ਜਦੋਂ ਮੇਰੀ ਭੈਣ ਦਾ ਕੋਈ ਫੋਨ ਆਉਂਦੈ ਨਾ ਤੇ ਕਹਿਣੀ ਆਂ, ਹਾਂ! ਹਾਂ! ਮੀਨੂੰ, ਹਾਂ! ਲਾਡੀ ਐਂ, ਹਾਂ ਸਾਡੀ ਹਾਂ ਤੇ ਗੱਲ ਹੁੰਦੀ ਐ ਧਾਡੀ ਨਾ ਕੋਈ ਸਾਸਰੀਕਾਲ, ਨਾ ਕੁਛ
ਹਾਂਜੀ ਹ ਉਈ ਏ ਨਾਂ, ਹਾਂਅ ਪਿਆ ਹੀ ਏ ਆਪਣੀ- ਆਪਣੀ ਆਦਤ ਹੁੰਦੀ ਐ ਨਾ ਅਸੀਂ ਵੀ ਆਪਣੀ ਭੈਣਾਂ ਨੂੰ ਫੋਨ ਕਰਨੀ ਆਂ, ਸਿੱਧਾ ਐਜੀ ਹਾਂ ਬੋਲ ਕਿਉਂ ਫੋਨ ਕੀਤੈ ਕੋਈ ਕੰਮ ਸੀ ਇੰਝ ਸੀ ਉੰਝ ਸੀ ਬਸ ਛੁੱਟੀ। ਆਹੋ, ਉਹੀ ਤੇ ਕਿਉਂਕਿ ਫਰ ਹਾਂਜੀ ਜੀ ਬੋਲੋ ਨਾ ਇਹ ਲ ਆ ਜਿਸ ਤਾਂ ਅਸੀਂ ਕਿਸੇ ਓਪਰੇ ਬੰਦੇ ਨਾਲ ਗੱਲ ਕਰਦੇ ਪਏ ਆਂ, ਆਪਣੇ ਅ ਆਹ ਸਾਡਾ ਆਪਣਾ ਨੀ ਹੈਗਾ ਆ। ਫੇਰ ਉਹ ਹੋ ਜਾਂਦਾ ਐ ਤੇ ਇਸ ਹਾਂਜੀ ਇਹਦੇਚ ਵਿੱਚ ਐਸ ਨਾ ਗੱਲ ਕਰੋ ਕੀ ਲੱਗਦਾ ਕਿ ਆਪਣੇ ਨਾਲ ਕੋਈ ਗੱਲ ਕਰਦਾ ਪਿਐ, ਅਸੀਂ ਕਿਸੇ ਗੈਰ ਨਾ ਨੀ ਕਰਦੇ ਪਏ, ਉਂਝ ਮਹਿਸੂਸ ਹੁੰਦੈ ਕਿ ਕਿਸੇ ਗੈਰ ਨਾ
ਸਿਲਾ ਸਿਲਾਈ ਸਿਖਾਨੀ ਵੀ ਆ ਨਾ ਕੁੜੀਆਂ ਨੂੰ ਤੇ ਮੇਰਾ ਐ ਸਾਬ ਕਿਤਾਬ ਥੈ ਸੋਟਾ ਮਾਰਨਾ ਬਈਆਂ ਐਸਾ, ਤੈਨੂੰ ਅਕਲ ਨੀ ਹੈ, ਤੈਨੂੰ ਇਹ ਨੀ ਹੈ, ਹੈਂ ਤੈਨੂੰ ਕਿਸੇ ਨੇ ਸਿਖਾਇਆ ਨੀ ਹੈ ਕਿ।
ਹੂੰ ਹਾਂ ਹਾਂਜੀ ਹ ਤੇ ਤੁਸੀਂ ਕੀ ਸਿਲਾਈ ਦਾ ਕੀ ਲੈਂਦੇ ਹੋ।
ਮੈਂ ਪੱਚੀ ਸੌ ਰੁਪਇਆ ਲੈਂਨੀ ਹਾਂ ਇੱਕ ਬੰਦੀ ਕੋਲੋਂ। ਸਿਲਾਈ ਦਾ ਸਿਖਾਉਣ ਦਾ। ਹਾਂ ਤੇ ਹੋ ਕਰਦੀ ਨਾਲ ਕਰਾਨੀ ਵੀ ਆ ਆਪਣਾ ਕੋਈ ਆ ਜਾ ਤੇ ਉਹਦਰੇ ਨਾਲ ਕਰਾਨੀ ਵੀ ਆ।
ਅੱਛਾ-ਅੱਛਾ ਤੇ ਪ ਤੁਸੀਂ ਫੈਸ਼ਨ ਡਿਜਾਇਨਿੰਗ ਦੇ ਵਿੱਚ ਤੁਸੀਂ ਖਾਂਦੇ ਓ?
ਨਹੀਂ-ਨਹੀਂ ਮੈਂ ਆਪਣਾ ਈ ਐ। ਮੈਂ ਆਪਣਾ ਈ ਖੋਲਿਆ ਦਾ। ਮੇਰਾ ਆਪਣਾ ਈ ਐ। ਮੈਂ-ਮੈਂ ਜਿਸ ਤਾ ਹੁਣ ਐ ਪਿਛਲੇ ਤੋਂ ਪਿਛਲੇ ਸਾਲ, ਟੀਚਰਾਂ ਵੀ ਆਈਆਂ ਸੀ ਸਿੱਖਣ ਆਸਤੇ।
ਹਾਂਜੀ-ਹਾਂ। ਅੱਛਾ-ਅੱਛਾ।
ਤੇ ਨਾ ਸਿਲਾਈ ਥੋੜ੍ਹੀ ਬਹੁਤੀ ਆਂਣੀ ਚਾਹੀਦੀ ਐ। ਘਰ ਦਾ ਕਈ ਤਰੋਪੇ ਲਾਣੇ ਹੁੰਦੇ ਨੇ।
ਉਹ ਤੇ ਹੈ ਈ ਐ। ਬਹੁਤੀ ਨੀ ਆਪਣੇ ਯੋਗਾ ਤੇ ਆਣਾ ਚਾਹੀਦਾ ਬੰਦੇ ਨੂੰ ਕੰਮ।
ਹਾਂ, ਆਪਣੇ ਜੋਗਾ ਹੋਣਾ ਚਾਹੀਦਾ। ਚਾਹੇ ਬਟਨ-ਬੁਟਨ ਲਾਣਾ ਈ ਪੈ ਜਾਂਦਾ ਕਿਸੇ ਵੇਲੇ।
ਹਾਂਜੀ-ਹਾਂਜੀ। ਉਹ ਤੇ ਹੈ ਈ ਐ। ਤਾਂਈ ਤੇ ਅਸੀਂ
ਅੱਜ-ਕੱਲ੍ਹ ਤੇ ਤੁਰਪਾਈ ਕਿਸੇ ਨੂੰ ਆਂਦੀ ਨੀ। ਤੁਰਪਾਈ ਵਾਸਤੇ ਕਹਿ ਦੋ ਤੇ ਕਹਿਣਗੇ। ਭਈਆ ਜੇ ਬਹੁਤ ਮੁਸ਼ਕਿਲ ਕਾਮ ਐ। ਯੇ ਨੀ ਮੈਂ ਕਰ ਸਕਤੀ। ਅੱਛਾ।
ਹਾਂਜੀ-ਹਾਂਜੀ।
ਹੋਰ-ਹੋਰ ਸੁਣਾਓ? ਮੇਕਅੱਪ ਕਰ
ਹੋਰ ਸਭ ਵਧੀਆ ਨੇ। ਹਾਂਜੀ।
ਮੇਕੱਪ ਕਰ ਲੈਂਦੇ ਓ, ਮੇਕੱਪ ਕਰ ਲੈਂਦੇ ਓ ਤੁਸੀਂ?
ਹਾਂਜੀ-ਹਾਂਜੀ, ਆਪਣੇ ਜੋਗਾ ਤੇ ਆਂਦਾ ਏ।
ਉਤੇ ਜੋ ਖਾਂਦਾ। ਨਹੀਂ-ਨਹੀਂ-ਨਹੀਂ-ਨਹੀਂ। ਸਾਨੂੰ ਆਪਣੇ ਜੋੋਗਾ ਤੇ ਆਂਦਾ ਵੇ। ਅਸੀਂ ਆਪਣੇ ਜੋੋਗਾ ਕਰ ਲੈਂਨੇ ਆ।
ਸ਼ੋਪਿੰਗ ਕਰਣ ਲੀ ਜਾਂ ਕਿਤੇ ਜਾਣਾ ਹੋਵੇ ਨਾ। ਵਿਆਹ-ਵਿਊ ਤੇ ਕੀ ਕਰਦੀ ਆ ਮੈਂ ਮੂੰਹ-ਹੱਥ ਧੋਤਾ ਸਾਬਣ ਨਾਲ ਤੇ ਕਰੀਮ ਲਾ ਲਈ ਫਿਰ ਕਰੀਮ ਲਾ ਕੇ ਪੰਜ-ਦਸ ਮਿੰਟ ਰੱਖ ਲਈ। ਫੇਰ ਦੁਬਾਰਾ ਮੂੰਹ ਧੋ ਦੇਨੀ ਆ। ਕਰੀਮ ਲਾ ਕੇ ਤੇ ਉਹ ਕਰੀਮ ਮਿਲਾ ਹਾਂ, ਕਰੀਮ ਲਾਣ ਨਾਲ਼-ਨਾ-ਨਾਲ਼ ਉਹ ਪਸੀਨਾ ਬੜਾ ਆਂਦਾ ਮੂੰਹ ਤੇ। ਤੇ ਫੇਰ ਕਰੀਮ ਲੱਗ, ਹਾਂ। ਮੂੰਹ ਧੋ ਕੇ ਫਿਰ ਬਿੰਦੀ ਲਿਪਿਸਟਿਕ ਲਾਉ। ਆਪੇ ਚਿੱਟਾ ਲੱਗਦਾ ਹੂੰ। ਮੂੰਹ ਆਪੇ ਗੋਰਾ-ਚਿੱਟਾ ਹੋ ਜਾਂਦਾ ਵੇ।
ਉਹ ਤੇ ਹੈ ਈ ਐ। ਜ਼ਾਦਾ ਆਪਣਾ-ਆਪਣਾ ਹੁੰਦਾ ਐ ਨਾ। ਜੇ ਤੇ ਹਾਂ।
ਕਰਨਾ ਹੁੰਦਾ ਹਰ ਕੰਮ। ਸਾਡੇ ਤੇ-ਤੇ ਹੁਣੇ ਪਤਾ ਨੀ ਲੱਗੇਗਾ। ਹੁਣੇ ਆ ਕੇ ਕਹਿਣਗੇ ਚੱਲ ਤਿਆਰ ਹੋ। ਜਾਣਾ ਈ ਨੀ ਇੱਥੇ।
ਹਾਂਜੀ-ਹਾਂਜੀ। ਉਹ ਤੇ ਹੈ ਈ ਐ।
ਇਕਦਮ ਈ ਐਸਾ ਈ ਹੁੰਦਾ ਐ ਕਿ ਹਾਂ, ਜੇ ਕਿਤੇ ਜਾਣਾ ਪੈ ਜਾਂਦਾ ਵੇ।
ਹਾਂਜੀ, ਉਹ ਤੇ ਹੈਈ ਏ। ਅਚਾਨਕ ਈ ਹੋਏ ਨਾ ਤੇ ਫਿਰ ਆਦਮੀਆਂ ਦੇ ਮੂਡ ਦਾ ਵੀ ਨੀ ਕੁੱਛ ਪਤਾ ਹੁੰਦਾ। ਉਹ ਇੱਕਦਮ ਕਹਿ ਦੇਣ। ਚਲੋ ਬਈ ਚਲੋ, ਚੱਲੀਏ ਕਿੱਧਰੇ। ਫਿਰ ਇੱਕ ਦਮ ਵੇਖਣਾ ਹੂੰਦਾ ਏ।
ਆ, ਮੌਸਮ ਤੇ ਹੋ ਗਿਆ ਬਾਰਿਸ਼ ਵਾਲਾ ਸਾਡਾ ਇੱਧਰ। ਆਂਦਾ ਈ ਨੀ ਪਿਆ ਬੱਸ। ਅੜਿਆਂ ਜਗ ਡੱਕਾ ਲੱਗਾ ਕਿਸੇ
ਅੱਛਾ-ਅੱਛਾ। ਚਲੋ, ਫੇਰ ਠੀਕ ਐ। ਮੈਂ ਤੁਹਾਨੂੰ ਠਹਿਰ ਕੇ ਕੌਲ ਕਰਨੀ ਆ, ਹਾਂਜੀ ਹਾਂ। ਕੋਈ ਨਾ ਆਇਆ ਘਰ ਤੇ ਮੈਂ ਤੁਹਾਨੂੰ ਠਹਿਰ ਕੇ ਕਰਨੀ ਆ। ਠੀਕ ਐ।
ਓਕੇ, ਠੀਕ ਐ। ਲੈ ਸਾਸਰੀ ਕਾਲ। ਤੁਹਾਡੇ ਨਾਲ ਗੱਲ ਕਰਕੇ ਬੜਾ ਅੱ ਅਛਾ ਲਗਾ ਮਿਨੂੰ, ਥੈਂਕਿਊ। ਓਕੇ ਬਾਏ।